ਹੈਲੋ।
ਹਾਂਜੀ, ਸਾਸਰੀ ਕਾਲ।
ਸ਼੍ਰੀ ਅਕਾਲ ਠੀਕ ਓ।
ਦੀ ਜੀ ਆਪ ਸੁਣੋ-ਸੁਣੋ
ਵਧੀਆ-ਵਧੀਆ ਕਿਰਪਾ ਹੈ ਸਭ ਮਾਲਕ ਦੀ ਰੱਬ ਦੀ ਕਿਰਪਾ ਐ ਹੋਰ ਤੁਸੀਂ ਦੱਸੋ।
ਬਸ ਬੈਠੇ ਹੋਏ ਆ।
ਅੱਛਾ ਕੰਮ ਕਾਜ ਕਰ ਲੋ ਕੁੱਝ
ਕਰ ਨੇ ਕੰਮ ਕਾਜ ਐਸਾ ਨਹੀ ਕਿ ਕੰਮ ਕਾਜ ਨਹੀਂ ਕਰਨੇ ਵਿਹਲੇ ਬੈਠੇ ਰੈਂਣੇ ਆਂ।
ਤੁਹਾਡੀਆਂ ਗੱਲਾਂ ਤੋਂ ਲੱਗ ਰਿਆ ਮੈਨੂੰ ਤਾਂ ਲੱਗ ਰਿਆ ਤੁਸੀਂ ਕੰਮ ਕਰਦੇ ਨਈ
ਐਸਾ ਕੁਛ ਨੀ ਹੈਗਾ।
ਅੱਛਾ
ਆਹੋ
ਕੰਮ ਕਾਜ ਆਲੇ ਬੰਦੇ ਆ ਤੁਸੀਂ
ਅਸੀਂ ਤਾਂ ਫਰੀ ਵਿਹਲੇ ਬੰਦੇ ਆਂ।
ਨਈ- ਨਈ ਤੁਸੀਂ ਜਾਦਾ ਬਿਜੀ ਬੰਦੇ ਓ।
ਅੱਛਾ
ਅਵੋ
ਹੂੰ-ਹੂੰ
ਅਸੀਂ ਫਿਰ ਵੀ ਥੋੜੇ ਟਾਈਮ ਲਈ ਵਿਹਲੇ ਹੋ ਜਾਂਦੇ ਤੁਸੀਂ ਓ ਵੀ ਨੀ ਹੁੰਦੇ।
ਅੱਛਾ-ਅੱਛਾ
ਹਾਂ।
ਤੇ ਫਰੈਂਡਸ ਇੰਨੇ ਹੋਣ ਓ ਕਿੱਥੋਂ ਵਿਹਲਾ ਹੋਏਗਾ।
ਨਈ ਓ- ਓ ਗੱਲ ਵੀ ਤਾਂ ਹੈਗੀ ਆ ਬਟ ਚਲੋ ਕੋਈ ਨਈ
ਹਾਂ ਪਿੰਡਾਂ ਵਿੱਚ ਵੀ ਬਸ ਥੋ੍ਹਾ ਟਾਈਮ ਕਰਨਾ ਪੈਂਦਾ ਏ ਨਾ।
ਆਪਣੇ ਲਈ ਟਾਈਮ ਕੱਢਣਾ ਬੋਤ ਜ਼ਰੂਰੀ ਆ ਅੱਜ ਦੇ ਟਾਈਮ
ਹਾਂ ਪਿੰਡਾਂ ਲਈ ਵੀ ਟਾਈਮ ਕੱਢਣਾ ਬਹਤ ਜ਼ਰੂਰੀ ਐ।
ਹਾਂ ਓ ਵੀ ਤਾ ਹੈ। ਦੋਸਤ, ਮਿੱਤਰਾਂ ਵਾਸਤੇ ਟੈਮ ਕੱਢਣਾ ਬੋਤ ਜ਼ਰੂਰੀ ਐ।
ਹਾਂ ਜਿੰਨਾ ਵੀ ਕੱਢਾਂਗੇ ਤੇ ਫਿਰ ਬੁਰਾ ਮੰਨ ਜਾਣਗੇ ਗੁੱਸਾ ਲਾ ਲੈਣਗੇ ਕੱਢਣਾ ਜ਼ਰੂਰੀ ਹੋਣਾ ਟਾਈਮ
ਨਈ ਏ ਹੋਰ
ਤੁ ਗੁਰਦੁਆਰੇ ਵਾਲਾ ਫਰੈਂਡ ਹੈ ਉਹ ਠੀਕ ਐ।
ਹਾਂ ਠੀਕ ਐ ਠੀਕ ਐ ਵਧੀਆ ਵਾ।
ਅੱਛਾ ਆਂਦਾ ਉਹਦਾ ਫੋਨ
ਫੋਨ ਹਾਂ ਕਰ ਲੈਂਦਾ ਕਿਤੇ ਫਰੀ ਹੋਵੇ ਤਾਂ ਕਰ ਲੈਂਦਾ ਐ ਬਟ ਓ ਵੀ ਦੇਖੋ ਆਪਣੇ ਬਿਜੀ ਰੈਂਦਾ ਆਪਣੇ ਕੰਮ ਕਰ ਬਥੇਰੇ ਹੁੰਦੇ ਨੇ
ਹਾਂ ਕੰਮ ਤੇ ਬਥੇਰੇ ਹੁੰਦੇ ਨੇ ਜ ਤੁਸੀੇ ਕਰ ਲੈਂਦੇ ਫੋਨ ਉਨੂੰ
ਨਈ ਯਾਰ ਮੈਂ ਟੈਮ ਹੋਏ ਤਾਂ ਤਾਂ ਤੇ ਨਈ ਟਾਈਮ ਤੇ ਫਿਰ
ਨਈ ਟੈਮ ਫਿਰ ਮੈਂ
ਹੂੰ ਮ ਛੱਡੋ ਪਰਾ ਆਪਣੇ ਕੰਮਾਂ ਤੋਂ ਵੇਲ ਨੀ ਮਿਲਦੀ ਤੇ ਕੀ ਕਰੀਏ ਫੋਨ ਕਿਸੇ ਨੂੰ
ਸਹੀ ਸਹੀ ਹੈ, ਦ ਫਮ ਸਹੀ ਹੈ ਮੈਂ ਕਿਹਾ ਸੀ ਮੇਰੇ ਚਾਰ ਪੰਜ ਫਰੈਂਡ ਹੈਗੇ ਹੈ, ਸਨੈਪਚੈਟ ਤੇ ਕੁਛ ਮੈੰ ਫਰੈਂਡ ਬਣਾਏ ਦੇ ਹੈ ਕੁਛ ਮੇਰੇ ਘਰ ਦੇ ਕੋਲ ਰਹਿੰਦੇ ਆ, ਉਹ ਸਾਰੇ ਠੀਕ ਹੈ
ਸੋਸ਼ਲ ਮੀਡੀਆ ਮੈਂ ਇੰਨਾ ਯੂਜ ਕਰਦਾ ਨੀ
ਪੈਸੇ ਨਾ ਕੋਈ ਆਪਣੇ ਫਰੈਂਡ ਨਾਲ ਗੱਲ ਕਰ ਰਿਹਾ ਸੀ ਕਰਦੇ ਕਰਦੇ ਪਤਾ ਨ ਕਦੋਂ ਸਵੇਰ ਦੇ ਚਾਰ ਪੰਜ ਵੱਜਈ ਪਤਾ ਹੀ ਨੀਲੱਗਾ
ਉਹ ਚਲੋ ਕਈ ਗੱਪਾਂ ਗੁੱਪਾਂ ਹੁੰਦੀਆਂ ਨੇ ਕਈ ਮਾਰ ਸੀ ਤੇ ਬੰਦਾ ਕਰਦਾ ਕਰਦਾ ਪਤਾ ਹੀ ਲੱਗਦਾ, ਦੋ- ਤਿੰਨ ਘੰਟੇ ਕਿੱਧਰ ਨੂੰ ਚੱਲ ਗਏ ਤੇ, ਹਮ, ਤੇ ਹੁੰਦੀਆਂ, ਪਹਿਲਾ ਪੁਰਾਣੀਆਂ ਗੱਲਾਂ ਹੋਣਗੀਆਂ ਤੇ ਹੋ ਵੀ, ਪਰ ਮੈਨੂੰ ਹੁਣ ਯਾਦ ਨਹੀਂ ਹੈ ਕੁਛ ਖਾਸ ਐਸਾ, ਬਸ, ਫਿਰ ਵੀ ਚਲੋ ਅੱਗੇ ਦਾ ਦੇਖਣਾ ਚਾਹੀਦਾ ਹੁਣ
ਤਾ ਇੱਕ ਵਾਰੀ ਮੇਰੀ ਸਨੈਪਚੈਟ ਤੇ ਮੇਰਾ ਫਰੈਂਡ ਹੈਗਾ ਮੈਨੂੰ ਬਹੁਤ ਟਾਈਮ ਬਾਅਦ ਮਿਲਿਆ ਸੀ ਮ ਚਾਹ-ਪੰਜ ਸਵੇਰ ਦੇ ਵੱਜ ਗਏ ਸੀਂ ਗੱਲਾਂ ਕਰਦਿਆਂ- ਕਰਦਿਆਂ
ਹਮ, ਆ ਉਹ ਫਰਡ ਸੀ ਉਹ ਮੇਰਾ ਸਕੂਟ ਫਰੈਂਡਸ ਮਿਲਿਆ ਤੇ ਫਿਰ ਉਹ ਗੱਪ ਗੁੱਪ ਲੱਗੀ ਤੇ ਹੋ ਗਿਆ ਟਾਈਮ ਚਲੋ ਜੋ ਹੋਇਆ, ਠੀਕ ਹੋਇਆ ਕੀ ਗਿਲਾ ਸ਼ਿਖਵਾ ਕਰੀਏ
ਹੋਟ ਤੁਹਾਡ ਜਿਹੜਾ ਤੁਹਾਡੇ ਘਰ ਦੇ ਕੋਲ ਰਹਿੰਦਾ ਆ
ਨਹੀਂ ਉਹ ਵੀ ਠੀਕ ਹੈ ਵਧੀਆ, ਚੱਲ ਰਿਹਾ ਅੱਛਾ ਸਭ ਕੁਝ ਉਹਨਾ ਦਾ
ਹਮ ਕਿਹੜਾ ਵਧੀਆ ਆ ਤੁਹਾਡਾ ਸਭ ਤੋਂ ਬੈਸਟ ਫਰੈਂਡ ਕਿਹੜਾ ਆ, ਗੁਰਦੁਆਰੇ ਵਾਲਾ ਆ ਜਾ ਮੈਂ ਪੈਡ ਨਾਲ ਗੱਪਾ ਮਾਰ ਰਹੇ ਸੀ ਉਹ ਜਾ ਫਿਰ ਜਿਹੜਾ ਤੁਹਾਡੇ ਘਰ ਦੇ ਕੋਲੋ ਨਠੂ
ਨਹੀਂ, ਇਨੇ ਵਧੀਆ ਸ ਆਪਣੇ ਸਾਰੇ ਠੀਕ ਬਟ ਕੀ ਕਿਸੇ ਨੂੰ ਕਮੈਂਟ ਨਹੀਂ ਕਰਦੇ, ਸਭ ਤੋਂ ਬੈਸਟ ਮਹਿੰਗੀ ਹੈ
ਨਹੀਂ- ਨਹੀਂ ਜੇ ਇੱਕ ਨੂੰ ਕਿਹਾ ਜਾ ਕਿ ਟਰੈਵਾਂ ਤੋਂ ਕਿਹਨੂੰ ਕੋਗੇ
ਮੈਂ ਆਪਣੇ ਆਪ ਨੂੰ ਹੀ ਕਹਾਂਗਾ
ਨੂੰ ਚੂ ਆਪਣੇ ਆਪ ਨੂੰ ਨਹੀਂ ਕਰਨਾ ਹੈ, ਇੱਕ ਓਪਸ਼ਨ ਤੇ ਮੈਂ ਤ ਚੂਜ ਕਰਨਾ
ਨਾ- ਨਾ ਮੈਂ ਆਪਣੇ ਆਪ ਨੂੰ ਹੀ ਕਰਨਾ, ਮੈਂ ਨੀ ਕਿਸੇ ਦਾ ਕਿਸੇ ਦੇ, ਮੈਂ ਨਹੀਂ ਕਰਦਾ ਹੁੰਦਾ ਆਪਣੇ ਆਪ ਨੂੰ ਮੈਂ ਖਿਆਲ ਰੱਖਦਾ, ਬਾਕੀ ਮੇਰੇ ਤੋਂ ਬਾਅਦ
ਹਾਂ, ਮੈਂ ਮੰਨਦੀ ਆ, ਬਟ ਹੁੰਦੇ ਆ ਨਾ ਤੇ ਅ ਫਰੈਂਡ ਹੁੰਦੇ ਆ ਚਲੋ ਤਿੰਨਾ 'ਚ ਕੋਈ ਇੱਕ ਫਰੈਂਡ ਹੋਏਗਾ ਨਾ ਜਿਆਦਾ ਕਲੋਜ ਇੱਕ ਗੁਰਦੁਆਰੇ ਵਾਲਾ ਠੀਕ ਹੈ ਨਾ, ਯ ਸਨੈਪਚੈਟ ਤੇ ਤੁਸੀਂ ਜਿੰ ਨਾਲ ਗੱਲ ਕਰ ਰਹੇ ਸੀ ਉਹੀ ਜਿਹੜਾ ਘਰ ਦੇ ਕੋਲ ਰਹਿੰਦਾ ਆ ਸਭ ਤੋਂ ਕੋਲ ਕਿਹੜਾ ਹੈ
ਮਤਲਬ ਕੀ, ਗ੍ਰੀਮ ਮੇਰੇ
ਹਾਂ
ਕਰੀਬ ਮ ਮੈਂ ਆਪੇ ਹੀ ਹਾਂ ਆਪਣੇ
ਅੱਛਾ
ਆਹੋ, ਤੈਨੂੰ ਕਿਹਾ ਗਿਆ ਪਹਿਲ ਮੈਂ ਆਪੇ ਤੇ ਫਿਰ, ਦੂਜੇ ਆ
ਤੈਨੂੰ ਪਹਿਰ ਤੁਸੀਂ ਫਿਰ ਦੂਜੇ ਤੋਂ ਕੇੜਾ ਆਏਗਾ ਜੇੜਾ ਦੂਜੇ ਚੋਂ ਆਏਗਾ।
ਦੂਜੇ ਤੇ ਕੀ ਜੇੜਾ ਮਰਜੀ ਆਏ ਮੈਨੂੰ ਕੀ ਕਿਸੇ ਦਾ ਖੁਸ਼ ਛੱਡੋ ਪਰਾ ਕੀ ਕਿਸੇ ਦਾ ਨਾਂ ਲੈਣਾ।
ਓ ਤਾਂ ਹੈ।
ਹੂੰ ਨਈ ਇੱਕ ਮੇਰਾ ਫਰੈਂਡ ਹੈਗਾ।
ਜਾਂਦੇ ਹੋਣੇ ਆ ਗਏ ਹੋਣੇ ਓ।
ਹਾਂ ਏ ਮੇਰਾ ਫਰੈਂਡ ਹੈ ਇੱਕ ਮੇਰਾ ਓ ਬੜਾ ਸਿਰ ਖਾਂਦਾ ਮੇਰਾ
ਅੱਛਾ, ਓ ਤਿੰਨ ਤੋਂ ਬਾਅਦ ਚ ਚੋਥਾ ਵੀ ਫਰੈਂਡ ਐ।
ਹਾਂ, ਓਹੋ ਚੌਥੇ ਆਲਾ ਬੜਾ ਜਿਦ ਕਰਦਾ ਮੇਰਾ
ਅੱਛਾ।
ਹੂੰ। ਓ ਬਸ ਖਾਦਾ ਪਿਆ ਓਹਦੇ ਬੜਾ ਪੰਗੇਵਾਜ ਆ।
ਐਨਾ ਨੇ ਖਾਲੀ ਤਿੰਨ ਈ ਨੇ।
ਮੈ ਕਿਆ ਓ ਚੌਥਾ ਓ ਬੜਾ ਪੰਗੇਬਾਜ ਫਰੈਂਡ ਐ ਮੇਰਾ। ਨਿੱਤ ਪੰਗਿਆ ਵਿੱਚ ਉਹਨੇ ਰੈਨਾ ਏ ਚੱਕਰ ਐ। ਹੂੰ। ਲੜਾਈਆਂ ਮਾਰਕੁਟ ਵਿੱਚ ਰੈਦਾ ਓ ਜਿਆਦਾ।
ਹੂੰ।
ਤੇ ਫਰੈਂਡ ਸਈ ਏ ਪੰਗੇ ਓਥੇ ਆਲਾ ਵੀ ਹੋਣਾ ਚਾਈਦਾ।
ਹੂੰ ਓ ਗੱਲ ਐ।
ਹਾਂ।
ਹੂੰ-ਹੂੰ। ਨਈ ਜਦੋਂ ਕਿਸੇ ਤੋਂ ਪਈਆਂ ਓਨੂੰ ਤੇ ਓ ਸਿੱਧਾ ਹੋ ਜਾਏਗਾ ਓਨੂੰ ਕੀ ਏ ਹੈ ਹੋਰ ਕੀ ਏ
ਤੇ ਯਾਰ ਤੁਸੀਂ ਆਪਣੇ ਫੋਰ ਫਰੈਂਡ ਦੇ ਬਾਰੇ ਨਾ ਸੋਚਦੇ ਓ।
ਹੂੰ ਸਈ ਗੱਲ ਕੀ ਐ ਹੋਰ। ਕਿ ਮੈ ਦੁਨੀਆਂ ਸਿੱਧੀ ਓ ਮਿਹਨਤ ਹੀ ਕਰਦੀ ਐ ਬੰਦੇ ਨੂੰ ਏਥੇ ਕੀ ਐ। ਹੂੰ।
ਹੈ
ਹੂੰ-ਹੂੰ।
ਪਰੇ ਹੋ।
ਕੀ ਹੋਇਆ।
ਤਿੰਨ ਨੂ ਫੋਰ ਨੂੰ ਕਿ ਜ਼ਿਆਦਾ ਪਈਆਂ। ਹੋਟ ਨੂੰ ਨੀ ਪੈਣੀਆਂ ਤਿੰਨਾਂ ਨੂੰ ਪੈਣੀਆਂ ਨੇ।
ਅੱਛਾ।
ਹਾਂ।
ਔਰ ਕੀ ਖਾਣਾ ਅੱਜ?
ਏ ਤਾਂ ਮਿਕਸ ਵੇਜ ਦਾ ਔਪਸ਼ਨ ਈ ਐ ਹੋਰ ਕੁਛ ਨੀ ਐ ਖਿਚੜੀ ਬਣਾਵਾਂਗੀ ਥੋੜੇ ਜਿਨੀ ਕੀ ਲੱਤੇ ਤੁਹਾਨੂੰ ਖਿਚੜੀ ਰਲਾ ਕੇ ਖਾਂਦੀ ਨੀ ਆ ਮਿਕਸਰ
ਹੂੰ, ਅੱਛਾ।
ਖਿਚੜੀ ਬਨਾਲਾਗੀ।
ਖਿਚੜੀ ਤਾਂ ਮੈਨੂੰ ਵੀ ਬੜੀ ਪਸੰਦ ਐ।
ਹਮ
ਆਹ ਖਿਚੜੀ ਬਣਦੀ ਵੀ ਟੇਸਟੀ ਹੈ ਨ। ਹਲਕੀ ਹੁੰਦੀ ਆ ਨਾ। ਹਲਕਾ ਲੂਨ ਵਗੈਰਾ ਪਾ ਕੇ ਬਣਾਓ, ਕਾਲੀ ਮਿਰਚ ਪਾ ਕੇ, ਤੇ ਸਵਾਦ ਲੱਗਦੀ ਆ।
ਹਮ, ਮੈਂ ਕਿਹਾ ਮੈਨੂੰ ਵੀ ਬੜੀ ਪਸੰਦ ਏ ਖਿਚੜੀ।
ਅੱਛਾ।
ਹਮ
ਮੈਂ ਮੂੰਗੀ ਦਾਲ ਦੀ ਬਣਾਉਦੀ ਹਾਂ।
ਅੱਛਾ ਜੀ।
ਤੁਸੀਂ ਛੋਲਿਆਂ ਦਾਲ ਦੀ ਕਹਿ ਰਹੇ ਹੋਵੋਗੇ?
ਨਹੀਂ ਜੋ ਮੈਨੂੰ ਬਣੀ ਮਿਲੇ, ਮੈਂ ਖਾ ਲਈਦਾ, ਇੰਨੇ ਨਖਰੇ ਨੀ ਕਰਦਾ ਮੈਂ।
ਆਂਦੀ ਨਾ ਮੂੰਗੀ ਦੀ ਵੀ ਹੈਗੀ, ਦਾਲ ਦੀ ਵੀ ਹੈਗੀ, ਛਿਲੜਾਂ ਵਾਲੀ।
ਹਮਮ।
ਦੋ ਕੀਸਮ ਦੀ ਆ ਹਰੀ ਦਾਲ, ਉਹ ਛਿਲਣਾ ਵਾਲੀ ਕਹਿਦੇ ਨਾ ਉਹਨੂੰ?
ਹਮਮ।
ਦਾਦੂ ਮੰਮੀ ਮਾਂ ਤੇਰੀ ਯਾਦ ਆਦੀਂ। ਦੀ ਪਸੰਦ ਹੈ।
ਵੈਜੀਟੇਬਲ ਸੂਪ-ਸੂਪ ਨਹੀਂ ਬਣਾਉਂਦੇ ਤੁਸੀਂ?
ਹਮ।
ਹੈ
ਹਾਂ।
ਅੱਛਾ।
ਹਮਮ। ਮ ਦਲੀਆ ਬਣਾਉਣਾ ਪਸੰਦ ਕਰਦੀ ਹਾਂ। ਦਲੀਆ ਖਾਣਾ। ਉਹ ਦਾਲ ਪਾਕੇ ਦਲੀਆ ਖਾਣਾ, ਬੜਾ ਬਹੁਤ ਅੱਛਾ ਬਣਦਾ ਆ।
ਅੱਛਾ ਜੀ।
ਜਾਂ ਫੇਰ ਖਿਚੜੀ
ਅੱਛਾ। ਉਹ ਵੀ ਤਾਂ ਹੈ। ਹੂੰ
ਦਲੀਆ ਮੈਂ ਪਹਿਲੇ ਨਹੀਂ ਸੀ ਖਾਂਦੀ, ਕਿਉਕਿ ਮਿੱਠਾ ਮੈਨੂੰ ਪਸੱਦ ਨਹੀਂ ਹੈ। ਦਲੀਆ ਮੈਂ ਪਹਿਲੇ ਨੀ ਸੀ ਖਾਂਦੀ ਕਿ ਦਲੀਆ ਮਿੱਠਾ ਪਸੰਦ ਨਹੀਂ ਮੈਨੂੰ। ਮਿੱਠਾ ਮੈਂ ਬਹੁਤ ਘੱਟ ਖਾਂਦੀ ਹਾਂ। ਦਲੀਆ ਪਰ ਜਿਹੜਾ ਦਾਲ ਪਾ ਕੇ ਬੰਦਾ ਹੇ, ਉਹ ਮੈਂ ਖਾ ਲੈਂਦੀ ਹਾਂ ਆਰਾਮ ਨਾਲ।
ਅੱਛਾ-ਅੱਛਾ।
ਰੋਜ ਦੇ ਬਹੁਤ ਕੰਮ ਨੇ। ਇਸ ਕਰਕੇ ਦੁਲੀਆਂ ਮੈਂ ਨੂਣ ਨਾਲਾ ਖਾਂਦੀ ਹਾਂ, ਮਿੱਠਾ ਨੀ। ਸੇਵੀਆਂ ਵੀ ਜਿਵੇਂ ਨੂਨ ਵਧੀਆ ਖਾਂਦੀ ਆ ਮਠੀਆ ਨੀ।
ਅੱਛਾ
ਤੀਵੀਂ ਪਤਾ ਮੇਂ ਕਿਹੜੀ ਆ।
ਕੇਹੜੀ?
ਹਾਂ
ਘੜੀ
ਜਿਹੜੇ ਆਦੀਆਂ ਮੈਦੇ ਦੀਆਂ ਬਰੀਕ-ਬਰੀਕ ਛੋਟੀਆਂ-ਛੋਟੀਆਂ ਫੇਨੀਆਂ ਆਂਦੀਆਂ ਨੀ ਏ।
ਹਾਂ ਹਾਂ।
ਓ ਆਲੀਆਂ।
ਅੱਛਾ ਜੀ ਨੀ ਸੇਵੀਆਂ ਮੈਂ ਵੀ ਵਾਧੂ ਖਾਂਦਾ ਮੈਨੂੰ ਬੜੇ ਪਸੰਦ ਆ। ਉਹ ਦੇਸੀ ਸੇਮੀਆਂ ਖਾਧੀਆਂ ਤੁਸੀਂ?
ਦੇਖੀ ਤੇ।
ਹੈ।
ਕੇੜੀ ਦੇਸੀ ਸੇਵੀਆਂ?
ਦੇਸੀ ਹੁੰਦੇ ਜੇੜੇ ਲੋਕੀ ਘਰ ਬਣਾਦੇ ਇਹਨੂੰ ਤੇ ਫਿਰ ਉਹਨੂੰ। ਸੁਕਾ ਕੇ ਓਨੂੰ ਫਿਰ ਘਿਓ ਵਿੱਚ ਪਕਾ ਕੇ ਉਦੇ ਉਹ ਬਣਾਦੇ ਉਹ ਓਦਾ ਥੋੜ੍ਹਾ। ਲਗ ਹੁੰਦਾ ਟੇਸਟ ਆਟੇ ਦੀ ਹੁੰਦੀਆ ਏ, ਉਹ ਦੇਸੀ ਆਟੇ ਦੀ ਬਣਾਦੇ ਨੇ ਓਹ
ਨਈ ਮੈਦੇ ਦੀਆਂ
ਆਟੇ ਦੀ ਬਣਾਦੇ ਆ।
ਮੇਰੀ ਨਾਨੀ ਮੈਦੇ ਦੀ ਬਣਾਦੀ ਸੀ।
ਹੁਣ ਤੇ ਸਾਡੇ ਇੱਥੇ ਨਾ ਦੇਸੀ ਦੀ ਬਣਾਦੇ, ਆਟੇ ਦੀ ਬਣਾਦੇ ਹੁਣ ਤਾਂ ਟੇਸਟ ਲੱਗ ਹੁੰਦਾ, ਉਹ ਵੀ ਵਧੀਆ ਹੁੰਦੀਆਂ। ਘਿਓ ਘੁੳ ਪਾ ਕੇ ਵਧੀਆ।
ਮੈਂ ਮੈਦੀ ਦੀ ਖਾਦੀਆ ਨੇ।
ਕਿਥੇ? ਜੋ ਕਿ। ਵਧੀਆ ਬੇਟੇ।
ਮੈਂ ਮੈਦੇ ਦੀਆਂ ਖਾਂਦੀਆਂ, ਮੈਂ ਮੈਦੇ ਸੇਵੀਆਂ ਖਾਂਦੀਆ, ਸਾਡੇ ਨਾਨੀ ਬਣਾਦੀ ਸੀ ਮੈਂਦੇ ਦੀਆਂ ਸੇਵੀਆਂ ਉਹਨਾ ਨੂੰ ਬੜਾ ਸ਼ੌਕ। ਕਿੰਨਾ ਹੁੰਦਾ? ਉਹ ਏਕ ਦਿਨ ਚ ਅੱਧਾ ਕਿੱਲੋ, ਪਾ ਮੈਦਾਂ ਆਪਣੇ ਆਪ ਸੇਵੀਆਂ ਬਣਾ ਲੈਣੀ ਸੀ। ਅਸੀਂ ਨੀ ਬਣਾਦੇ ਸੀ।
ਅੱਛਾ-ਅੱਛਾ।
ਉਹਨਾਂ ਨੇ ਸਭ ਨੂੰ ਸਿਖਾ ਤੀਆਂ ਸੀ ਕਾਰ ਸੇਵੀਆਂ ਗੁਨਾਨੀਆ। ਮੈਨੂੰ, ਮੰਮੀ ਨੂੰ, ਮਾਸੀ ਨੂੰ ਮੇਰੀ, ਸਭ ਨੂੰ ਏ ਟੂ ਜੈਡ। ਮਾਮੇ ਦੇ ਮੁੰਡਿਆਂ ਨੂੰ ਸਭ ਨੂੰ।
ਅੱਛਾ ਅੱਛਾ।
ਹਾਂ।
ਹੋਰ ਕਿ ਹਾਲ ਏ।
ਓਨੂੰ ਸ਼ੌਕ ਸੀ।
ਚਲੋ ਠੀਕ ਐ ਸਤਿ ਸ਼੍ਰੀ ਅਕਾਲ।
ਕਿ ਕੇਹਨਾ